ਹੈਲੋ।
ਹਾਂਜੀ, ਸਤਿ ਸਿਰਿਆਂ ਅਕਾਲ। ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕਿਸ ਤਰ੍ਹਾਂ।
ਬਸ ਬਸ ਵਧੀਆ ਬਸ। ਹੋਰ। ਕੁਛ ਨੀ ਬਸ ਇੱਕ ਕੀ ਬੱਚਿਆਂ ਨੂੰ, ਇਹ ਕਰ ਰਹੇ, ਮੋਬਾਇਲ ਨਹੀਂ ਛੱਡਦੇ ਬੱਚੇ।
ਹਾਂ ਨਾ ਮੋਬਾਈਲ ਤਾਂ ਬੜਾ ਸਿਆਪਾ ਏ।
ਉਹ ਹੀ, ਬਹੁਤ ਜ਼ਿਆਦਾ ਹੈਗਾ, ਉਹ ਛੱਡਦੇ ਹੀ ਨਹੀਂ ਬਿਲਕੁੱਲ ਵੀ ਫ਼ੋਨ।
ਹਾਂ ਨਾ, ਅਸੀਂ ਤਾਂ ਮੋਬਾਇਲ ਹੀ ਨਹੀਂ ਦਿੰਦੇ ਬੱਚਿਆਂ ਨੂੰ।
ਕਿ ਜਿਵੇੰ ਉਹ ਵੀ ਗੁੱਸਾ ਕਰ ਰਹੇ ਸੀ ਕਿ ਫੋਨ ਇੰਨਾ ਫੋਨ ਨਹੀਂ ਦੇਖਣਾ ਹੁੰਦਾ।
ਹਾਂ, ਅਸੀਂ ਤਾਂ ਨਹੀਂ ਦਿੰਦੇ ਬੱਚਿਆਂ ਨੂੰ ਫੋਨ।
ਹਾਂਜੀ।
ਅਸੀਂ ਤਾਂ ਨਹੀਂ ਦਿੰਦੇ ਬੱਚਿਆਂ ਨੂੰ ਫੋਨ ਹੈਲੋ।
ਹਾਂਜੀ ਹਾਂਜੀ ਬੋਲਏ।
ਕਿ ਹਾਂ ਅਸੀਂ ਤਾਂ ਨਹੀਂ ਦਿੰਦੇ ਬੱਚਿਆਂ ਨੂੰ ਫੋਨ। ਬਹੁਤ ਘੱਟ ਕਰਤਾ।
ਨਹੀਂ, ਨਹੀਂ ਉਹ ਤਾਂ ਹੈ ਹੀ ਸਹੀ ਗੱਲ, ਮੈਂ ਵੀ ਘੱਟ ਕਰਤਾ ਏਸਾ ਨਹੀਂ ਲੇਕਿਨ ਬੱਚੇ ਸੁਣਦੇ ਨੀ ਨਾ। ਉਹ ਲੈਂਦੇ ਆ ਕਿਦੇ ਵਾਸਤੇ ਕੀ ਬੋਲਦੇ ਆ ਮੈਨੂੰ ਸਕੂਲ ਦਾ ਕੰਮ ਕਰਨਾ ਹੈ। ਉਹਦੇ ਵਾਸਤੇ ਫੋਨ ਚਾਹੀਦਾ ਬਾਅਦ ਚ, ਮੁੜ ਰੀਲਾਂ ਦੇਖਣ ਬੈਹ ਜਾਂਦੇ।
ਹਾਂ ਹਾਂ। ਨਹੀਂ ਯਾਰ, ਮੈਂ ਤਾਂ ਸਿਰਫ ਰਾਤ, ਨੂੰ ਉਹ ਵੀ ਸਿਰਫ ਆੱਧਾ ਘੰਟਾ ਬਸ। ਉਸ ਤੋਂ ਜਾਦਾਂ ਨਹੀਂ, ਪੜ੍ਹਾਈ ਕੀਤੀ ਤਾਂ ਨਹੀਂ, ਤਾਂ ਫੇਰ ਨਹੀਂ ਦੇਣਾ।
ਨਹੀਂ ਮੈਂ ਵੀ ਨਹੀਂ ਦਿੰਦੀ ਉਹਨਾਂ ਨੂੰ ਮੋਬਾਇਲ ਕਿਸ ਤਰਾਂ ਅਸੀ ਕਿਹੇ। ਬੱਚੇ ਕਿਸੇ ਤ੍ਰਹਿ ਕੁੱਛ ਐਕਟੀਵਿਟੀ ਹੁੰਦੀ ਹੈ ਜਾਂ ਪ੍ਰੋਜੈਕਟ ਹੁੰਦਾ ਹੈ, ਤਾਂ ਫਿਰ ਉਹ ਮੋਬਾਇਲ ਦੇਖਦੇ।
ਹਾਂ, ਹਾਂ ਬਟ ਮੋਬਾਈਲ ਦੇ ਬਗੈਰ ਵੀ। ਤੋਂ ਕੁਛ ਕੰਮ ਨਹੀਂ ਹੁੰਦਾ ਸਾਰਾ ਹੋਮਵਰਕ, ਸਕੂਲ, ਬੱਸ ਸਾਰਾ ਕੁਛ ਤਾਂ ਫ਼ੋਨ। ਤੇ ਹੀ ਆਂਦਾ ਹੈ ਤੇ।
ਉਹੀ ਹੈ। ਸਾਰਾ ਕੁਛ ਤੇ ਕੀ ਕਿਹਰਿਆ ਉਹੀ ਤਾਂ ਸਹੀ ਗੱਲ ਹੈ ਨਾ, ਕੀ ਕਹਿਰੇ ਬਟ ਕਿਸੇ ਨਾ ਉਹਨਾਂ ਨੂੰ ਅਸੀਂ। ਦੇ ਦਿੰਦੇ ਹਾਂ ਦੇ ਦਿੰਦੇ ਹਾਂ ਅਸੀਂ ਫੋਨ ਕਿ ਹਾਂ ਤੁਸੀਂ ਕੰਮ ਕਰਲੋ ਸਕੂਲ ਦਾ, ਤੋ ਉਹ ਕੰਮ। ਕਰਨ ਦੀ ਜਗ੍ਹਾ ਤੋਂ ਆਪਣਾ ਈ ਕੁਛ ਹੋਰ ਦੇਖਣ ਬੈ ਜਾਂਦੇ
ਯਾਂ ਤਾਂ ਯੂਟਿਊਬ ਯਾਂ ਤਾਂ ਰੀਲਾਂ
ਯੂਟਿਊਬ ਵਹੀ ਵਹੀ ਮੇਰਾ ਉੱਥੇ ਵੀ ਏਹੀ ਇੱਕ ਹਾਲ ਹੈਗਾ ਬੱਚਿਆਂ ਦਾ ਉਹਨੂੰ ਓਸਨੂੰ ਏ ਚਿੱਲਾਹ ਰਈ ਸੀਗੀ ਕਿ ਫੋਨ ਨਈ ਦੇਖਣਾ ਉਹਨੇ ਹੁਣ ਤੁਸੀਂ ਨਾ ਖੇਲੋ।
ਮੈ ਤਿਨ ਚਾਰ ਵਾਰੀ ਪਾਸਵਰਡ ਵੀ ਚੇਂਜ ਕਰਤਾ ਬਟ ਉਹਨੂੰ ਪਾਸਵਰਡ ਪਤਾ ਚੱਲ ਜਾਂਦਾ।
ਓ ਈ ਬੱਚੇ ਅੱਜਕੱਲ੍ਹ ਦੇ ਬੜੇ ਹੁਸ਼ਿਆਰ ਐ, ਬਹੁਤ ਜਿਆਦਾ ਹੁਸ਼ਿਆਰ ਨੇ। ਉਹਨਾਂ ਨੂੰ ਕੀ ਉਹਨਾਂ ਦਾ ਕੀ ਛੁਪਾਸ ਕੁਛ ਵੀ ਨੀ। ਛੁਪਾ ਸਕਦੇ ਹੋ ਤੁਸੀਂ ਉਹਨਾ ਨੂੰ ਗੱਲਾਂ ਕੁੱਝ ਵੀ ਨੀ ਛੁਪਾ ਸਕਦੇ।
ਬਾਕੀ ਓਈ ਹੁਣ ਵੀ ਫੋਨ ਲੇ ਕੇ ਹੁਣ ਬੋਲਿਆ ਹੋਮਵਰਕ ਕਰ ਲਾ ਆਪਣਾ। ਹੋਮਵਰਕ ਨੀ ਬੋਲਦੀ ਫੋਨ ਦੇ ਦੋ ਮੈਨੂੰ
ਹਾਂ ਨਾ ਏ ਕਰੋਨਾ ਨੇ ਸਾਰਾ ਸਿਆਪਾ ਪਾ ਕੇ ਰੱਖਿਆ ਮੋਬਾਈਲ ਦਾ ਨਈ ਤਾਂ ਪਹਿਲੇ ਕੀਹਦੇ ਮੋਬਾਈਲ ਹੁੰਦੇ ਸੀ।
ਉਹੀ-ਉਹੀ ਪਹਿਲੇ ਤਾਂ ਕੀ ਨਾ ਇੰਨਾਂ ਨੇ ਕਰੋਨਾ ਤੋਂ ਜੋ ਔਨਲਾਈਨ ਚਲੋ ਹੁਣ ਚਾਲੂ ਹੋਈ ਐ, ਤਦੋਂ ਤਾਂ ਹੋਇਆ ਹੈ ਨਾ ਫਿਰ ਫੋਨ
ਹੂੰ-ਹੂੰ।
ਹੁਣ ਕਿੱਦਾ ਫੋਨ ਤੋਂ ਬਗੈਰ ਵੀ ਨਈ ਐ ਨਾ ਗੁਜ਼ਾਰਾ ਫੋਨ ਤੋਂ ਵੀ ਹੁਣ ਜ਼ਰੂਰੀ ਹੈ।
ਜ਼ਰੂਰੀ ਹੈ। ਬਟ ਇੰਨਾ ਵੀ ਨੀ ਆ ਕਿ ਮੋਬਾਇਲ ਤੋਂ ਬਿਨਾਂ ਰਹਿ ਈ ਨੀ ਸਕਦੇ।
ਨਹੀਂ, ਅੱਜਕੱਲ੍ਹ ਤਾਂ ਸਕੂਲ ਦੇ ਵਿੱਚ ਉਹ ਪਹਿਲੇ ਈ ਹੋਈ ਐ, ਅੱਜਕੱਲ੍ਹ ਟੀਚਰਾਂ ਸਾਰੇ ਹੀ ਉਹ ਪਹਿਲੇ ਹੀ ਜੋ ਸਕੂਲੇ ਹੁੰਦਾ ਉਹ ਗਰੁੱਪ ਚ ਪਾ ਦਿੰਦੇ ਬੱਚੇ ਕਿਸ ਤਰਾਂ ਅਜੱਕਲ੍ਹ ਮੋਬਾਇਲ ਚਲਾ ਲੈਂਦੇ ਆ ਅੱਛੀ ਤਰ੍ਹਾਂ ਨਾਲ ਬਟ ਜੋ ਸਕੂਲ ਦਾ ਰਾਈਟਿੰਗ ਵਰਕ ਹੈਗਾ ਉਹ ਲਿਖਣਾ ਉਹ ਨੀ ਹੁੰਦਾ ਕਿ ਉਹ ਨਾ ਤੋਂ ਜਲਦੀ-ਜਲਦੀ ਲਿਖ ਲੈ
ਹਾਂ ਓ ਤਾਂ ਹੈ।
ਫੋਨ ਬਹੁਤ ਅੱਛੀ ਤਰ੍ਹਾਂ ਚਲਾਂਦੇ।
ਹਾਂ ਮੈਂ ਸੋਚ ਰਹੀ ਸੀ। ਮਿਸ਼ਤੀ ਨੂੰ ਲੈਪਟੋਪ ਲੈਕੇ ਦੇਦੋ ਬਟ ਫਿਰ ਸੋਚ ਰਹੀ ਆ ਕਿ ਹੁਣ ਤਾਂ ਸੈਕਿੰਡ ਸਟੈਂਡਰਡ ਹੀ ਹੈ। ਫੇਰ ਦੇਖਾਂਗੇ ਥੋੜ੍ਹੇ ਟਾਈਮ ਤੋਂ ਬਾਅਦ।
ਨਈ-ਨਈ ਕਿਸਾਂ ਉਹ ਬਹੁਤ ਜਲਦੀ ਹੋ ਕੇ ਨਾ ਫਿਰ ਬੱਚੇ ਵਿਗੜਨ ਦਾ ਕੰਮ ਹੁੰਦਾ। ਫਿਰ ਉਹ
ਉਹ ਫਿਰ ਇੱਕ ਦੂਜੇ ਨੂੰ ਏਹ ਕਰਦੇ। ਕਿ ਮੇਰੇ ਕੋਲ ਲੈਪਟੋਪ ਨੀ ਐ, ਮੇਰੇ ਕੋਲ ਹੈਗੇ ਫੋਨ ਐਉਹ ਫਿਰ ਉਹ ਇੱਕ ਦੂਜੇ ਨੂੰ ਬੱਚੇ ਕੰਮ ਪੇ ਕਰਦੇ ਫੇਰ
ਹਾਂ ਨਾ ਬਟ ਸਕੂਲ ਚ ਕੰਪਿਊਟਰ ਹੈ ਨਾ ਓ ਵੀ ਤਾਂ ਸਿੱਖਣਾ ਜ਼ਰੂਰੀ ਐ
ਹਾਂ ਕੰਪਿਊਟਰ ਠੀਕ ਸੀ। ਓਸ ਦਾ ਕੁਛ ਨੀ ਹੈਗਾ ਲੈਪਟੋਪ ਔਰ ਕੰਮ ਕੰਪਿਊਟਰ ਦਾ ਕਿਸ ਤਰਾ ਨੌਲੇਜ ਥੋੜ੍ਹਾ ਉਹਦੇ ਕਿਸੇ ਸੀਪੀ ਯੂ ਉਹਨਾ ਨੂੰ ਕੀ ਬੋਰਡ ਦਾ ਪਤਾ ਚੱਲਣਾ ਚਾਈਦਾ, ਸੀ ਪੀ ਯੂ ਕਿਸ ਤਰਾਂ ਏ ਉਹ ਨਾਲੇ ਠੀਕ ਇਹ ਕੰਪਊਟਰ ਦਾ
ਹੁੰਦੇ ਕੰਪਿਊਟਰ ਨੂੰ ਜਗ੍ਹਾ ਵੀ ਲੱਗਦੀ ਨਾ
ਹੂੰ, ਓਹ ਤਾਂ ਹੈ ਹੈ ਈ ਆ, ਬੱਚੇ ਨੂੰ ਬੱਚੇ ਕੁਛ ਨੀ ਹੋ ਤੁਸੀਂ ਜੋ ਮਰਜ਼ੀ ਲੈ ਦੋ। ਉਹਨਾਂ ਨੇ ਜੋ ਕਰਨਾ ਉਹੀ ਕਰੇਗੇ
ਉਹ ਤਾਂ ਹੈ। ਜੋ ਕਰਨਾ ਉਹਨਾਂ ਨੇ ਉਹੀ ਕਰਨਾ ਉਹਨਾਂ ਨੇ
ਬਟ ਕਿਸੇ ਨੂੰ ਉਹ ਜ਼ਿਆਦਾ ਸਕਰੀਨ ਦੇ ਸਕਰੀਨ ਦੇ ਸਾਹਮਣੇ ਬੈਠਣਾ ਵੀ ਏਨਾ ਅੱਛਾ ਹੈਗਾ। ਹਾਂਜੀ ਨਹੀਂ ਉਹ ਤਾਂ ਹੈ ਈ ਐ, ਉਹ ਨੀ ਸਮਝਦੇ।
ਹੈ, ਨਾ ਮਾਂ ਪਿਉ ਤੋ ਅੱਛੇ ਲਈ ਬੋਲਦੇ ਮਾੜੇ ਲਈ
ਹੂੰ ਸਹੀ ਗੱਲ ਆ। ਉਹੀ ਤਾਂ ਲੇਕਿਨ ਬਟ ਜ਼ਿਆਦਾ ਦਿਨ ਵੀ ਕਿਸੇ ਸਕਰੀਨ ਨਹੀਂ ਲਈ ਯੂਜ ਕਰਨਾ ਅੱਛਾ ਨਹੀਂ ਹੁੰਦਾ ਨਾ। ਅੱਖਾਂ ਤੇ ਇਫੈਕਟ ਪੈਂਦਾ ਫਿਰ ਉਹ
ਉਹੀ ਤੇ ਦੇਖ ਨੂੰ ਚਸ਼ਮਾ ਵੀ ਲੈ ਕੇ ਦਿੱਤਾ ਸਕਰੀਨ ਦਾ ਬਟ ਉਹ ਪਾਂਦੀ ਨਹੀਂ ਬਸ ਲੇਣ ਦਾ ਸ਼ੌਂਕ ਹੈ ਪਾਣ ਦਾ ਸ਼ੌਕ ਨਹੀਂ ਹੈਗਾ। ਰੀਤ ਦੇ ਕੋਲ ਵੀ ਹੈਵੇ ਹੈ ਨਾ।
ਹਾਂ ਰੀਤ ਦੇ ਕੋਲ ਵੀ ਹੈ ਰੀਤ ਨੂੰ ਤਾਂ ਲੱਗ ਗਿਆ ਚਸ਼ਮਾਂ ਉਹਨੂੰ ਤਾਂ ਲੱਗ ਗਿਆ ਉਹਦਾ ਮਾਈਨਸ ਨੰਬਰ ਹੈਗਾ ਉਸ ਓ ਮੈਂ ਸਕੂਲੇ ਸਿਰਫ ਸਕੂਲ ਵਾਸਤੇ ਦਿੰਦੀ ਹ ਡਿਸਟਨ ਵਾਸਤੇ ਨਾ ਡਿਸਟੈਂਸ ਆਏਗਾ ਉਹਦਾ
ਅੱਛਾ ਔਰ ਕੰਟੀਿਨਿਊ ਵਾਲਾ ਨਹੀਂ ਹੈ ਨਾ।
ਨਹੀਂ ਕੰਟੀਨਿਊ ਵਾਲਾ ਨਹੀਂ ਉਹਨੇ ਡਾਕਟਰ ਨੇ ਕੀ ਕੀਤਾ ਉਹ ਬੋਲਦਾ ਤੁਸੀਂ ਲਗਾ ਹੋਗੇ ਤਾਂ ਕਿਸਾਂ ਤੋਂ ਛੋਟਾ ਨੰਬਰ ਹੈ ਨਾ ਤੋ ਉਹ ਨਿਕਲ ਜਾਏਗਾ ਇਹਦੇ ਕਰਕੇ ਫਿਰ ਸਕੂਲੇ ਦਿੰਦੀ ਅਸੀਂ ਉਸਨੂੰ ਲਗਾਉਣ ਵਾਸਤੇ ਜਾਂ ਪੜ੍ਹਨ ਕਿਉਕਿ ਉਹ ਬਲੈਕ ਬੋਰਡ ਦੂਰ ਹੁੰਦਾ ਹੈ ਨਾ।
ਹਾਂ-ਹਾਂ
ਤੇ ਉਹਦੇ ਕਰਕੇ ਅਸੀਂ ਉਸਨੂੰ ਲਗਾਂਦੇ ਆ।
ਹੁਣ ਤੋਂ ਦੇਊਂਗੇ ਨਾ ਤਾਂ ਨੰਬਰ ਕੱਟ ਜਓ ਨਹੀਂ ਤਾਂ ਫਿਰ ਅੱਗੇ ਜਾ ਕੇ ਪ੍ਰੋਬਲਮ ਹੋਜੂ। ਅੱਛਾ-ਅੱਛਾ ਔਰ ਤੁਹਾਡਾ ਵੀ ਕਿਹੜਾ ਨੰਬਰ ਹੈ ਚਸ਼ਮੇ ਦਾ ਦੂਰ ਦਾ ਹੈ ਕਿ ਪਾਸ ਦਾ ਹੈ।
ਦੂਰ ਦਾ ਹੈਗਾ।
ਅੱਛਾ
ਬਣਵਾਇਆ ਸੀ ਹੈਗਾ ਛੋਟਾ ਨੰਬਰ ਮੇਰਾ ਵੀ ਮੇਰਾ ਵੀ ਹੁਣ ਚਾਰ ਸਾਲ ਤੋਂ ਉਥੇ ਹੀ ਅਟਕ ਗਿਆ ਨੰਬਰ ਵਧਿਆ ਨਹੀਂ ਹੈ।
ਨਹੀਂ ਵਧੀਆ ਨਾ ਤਾਂ ਘ
ਨਹੀਂ-ਨਹੀਂ ਕੁੱਝ ਵੀ ਨਹੀਂ ਹੋਇਆ ਉੱਥੇ ਇੱਕ ਹੀ ਨੰਬਰ ਅਟਕਿਆ ਹੋਆ।
ਕੱਟਣਾ ਚਾਹੀਦਾ ਨਾ ਤੁਸੀਂ ਤਾਂ ਅ
ਕੰਟਿਨਿਊ ਮੈਂ ਤਾਂ ਕੰਟੀਿਨਿਊ ਲਗਾਣੀ ਹਾਂ ਲੇਕਿਨ ਫਿਰ ਵੀ ਉਹ ਡਾ ਡਾਕਟਰ ਬੋਲਦਾ ਘੱਟ ਤਾਂ ਨਹੀਂ ਹੁੰਦਾ ਜਲਦੀ ਕਿਸੇ ਰੁਕ ਜਾਂਦਾ ਇੱਕ ਵਾਰ ਨੰਬਰ
ਅੱਛਾ ਫਿਰ ਠੀਕ ਆ ਨਾ ਅੱਗੇ ਨਹੀਂ ਵੱਧ ਰਿਹਾ ਬਟ ਘੱਟ ਘੱਟ ਵੀ ਨਹੀਂ ਹੋ ਰਿਹਾ ਬੱਟ ਉੱਧਰ ਅਟਕੇ ਪਿਆ ਏ ਨਾ। ਤੁਸੀਂ ਡਰੋਪ ਵਗੈਰਾ ਵੀ ਨੀ ਪਾਂਦੇ।
ਨਹੀਂ ਕੁਛ ਵੀ ਨਹੀਂ ਡਰੋਪਸ ਦਿੱਤੇ ਨੇ ਉਹਨੇ ਉ ਬੋਲਦਾ ਕੁਛ ਪਾਉਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਓਹ ਪਹਿਲੇ ਬੋਲ ਰਿਹਾ ਸੀ ਔਪਰੇਸ਼ਨ ਕਰਵਾ ਲੋ ਛੋਟਾ ਨੰਬਰ ਹੈਗਾ ਲੇਕਿਨ ਫਿਰ ਮੈਂ ਨਾ ਨਹੀਂ ਓਪਰੇਸ਼ਨ ਹੁਣ ਨਹੀਂ ਕਰਵਾਂਣਾ ਕਿਸ ਤਰ ਹਾਲਤ ਫਿਰ ਉਹ ਚੀਜ਼ ਨਹੀਂ ਹੁੰਦੀ ਨਾ ਫਿਰ ਬਾਅਦ 'ਚੋਂ
ਹਾਂ। ਅੱਗੇ ਜਾ ਕੇ
ਉਹ ਓਪਰੇਸ਼ਨ-ਓਪਰੇਸ਼ਨ ਕਿਸੇ ਕਿਸਨੂੰ ਸੂਟ ਹੁੰਦਾ ਹੈ ਕਿਸਨੂੰ ਨਹੀਂ ਹੁੰਦਾ।
ਹਾਂ ਇਹ ਤਾ ਹੈ।
ਏਦੇ ਕਰਕੇ ਡਰ ਲੱਗਦਾ ਅੱਜ-ਕੱਲ੍ਹ ਬੌਤ ਬਾਬਾ ਕੁਛ ਨੀ ਬੋਲ ਸਕ
ਇਹ ਤਾ ਹੈ।
ਕਿਉਂਕਿ ਬਿਮਾਰੀਆਂ ਏਸਾ ਲੱਗਦੀਆਂ ਨ ਅੱਜ-ਕੱਲ
ਔਰ ਡੋਕ ਟਰ ਹਾਂ ਹੁਣੇ ਤਕ ਖੁਦ ਦੇ ਪੈਸੇ ਕੱਢਣੇ। ਓਪਰੇਸ਼ਨ ਕਰ ਲਉ ਏਹ ਕਰ ਲੋ ਉਹ ਕਰ ਲੋ ਠੀਕ ਹੋ ਜਾਣਗੇ।
ਹੂੰ।
ਗੈਰੇੰਟੀ ਥੋੜ੍ਹੀ ਹੈਗੀ ਏ ਓਪਰੇਸ਼ਨ ਕਰਨ ਤੋਂ ਬਾਦ ਥੋਨੂੰ ਚਸ਼ਮਾ ਨਹੀਂ ਲੱਗੂ।
ਸਹੀ ਏ ਫੇਰ ਓਹੀ ਤੋਂ ਗੱਲ ਹੈ ਨਾ ਗੈਰੇੰਟੀ ਹੋਏ। ਤਾ ਕੀ ਬੰਦਾ ਸੋਚੇ ਨਾ ਇੱਕ ਵਾਰ ਕਰਨ ਤੋਂ
ਇਸ ਤੋਂ ਵਧੀਆ ਨਾ ਕਰੋ।
ਵਹੀ ਮੇਰਾ ਵੀ ਇਦੇ ਕਰਕੇ ਮੇਰ ਮੰਨ ਹੀ ਨੀ ਓਪਰੇਸ਼ਨ ਦਾ ਤੇ ਔਰ ਫੇਰ ਉਹ ਕਿਸੇ ਆ ਮਾਈਗ੍ਰੇਨ ਦਾ ਇਸ਼ੂ ਏਨਾ ਮੈਨੂੰ ਤੋ ਉਦੇ ਕਰਕੇ ਫਿਰ ਮੈਂ ਨੀ ਹਾਮੀ ਨੀ ਭਰਦੀ ਜਲਦੀ।
ਅੱਛਾ ਨਾ।
ਬਸ ਵਦੀਆ ਹੁਨ ਓਈ ਉਸਨੂੰ ਓਈ ਬੋਲੇਆ ਤੇਰਾ ਨੰਬਰ ਵਜੇਨਾ ਤੁ ਮੋਬਾਈਲ ਜੈਦਾ ਨਾ ਦੇਖਆ ਕਰ, ਓ ਜੋ ਨੰਬਰ ਛੋ ਛੋਟਾ ਹੈਗਾ ਜਾਦਾ ਫੇਰ ਬਚ ਜਾਏਗਾ।
ਹਾਂ। ‌ ਓ‌ਤਾ ਹੈ।
ਓ ਲੇਕਿਨ ਓ ਬੱਚੇ ਕਿੱਥੇ ਸੁਨਦੇ, ਓ ਰੋਨਾ-ਰੋਨਾ ਚਾਲੂ ਹੋ ਜਾਂਦੇ। ਮੈਨੂੰ ਫੋਨ ਚਾਈਦਾ।
ਮੈਂ ਤੇ ਕਿੰਨੀ ਦੇਰ ਵੀ ਰੋਏ ਅੱਧਾ ਘੰਟਾ ਹੋਜਾਏ ਯਾ ਏਕ ਘੰਟਾ ਹੋਜਾਏ ਅਸੀ ਨੀ ਦੇਂਦੇ। ਮੈਂ ਤਾ ਅਜੀਬਾਤ ਨੀ ਦੇੰਦੀ।
ਨਈ ਓ ਤਾ ਠੀਕ ਐ ਤੋਆਡੀ ਗੱਲ ਠੀਕ‌ ਐ ਕਿਸ ਤਰਾਂ ਲੇਕਿਨ ਬੱਚੇ ਕਦੋਂ-ਕਦੋਂ ਠੀਕ ਏ। ਹਾਂ, ਜਦੋਂ ਹੋਗੇਆ ਪੰਦਰਾਂ ਬੀਸ ਮਿੰਟ ਤੁਸੀ ਦੇਖ ਥੋੜਾ ਲੋ ਮਨ ਹਾਂਜੀ ਸਾਉੰਡੀ ਦੀ ਪੜਾਈ ਜੈਦਾ ਦੇਰ ਕਰ ਲਿੱਤੀ, ਤੁਸੀ ਥੋੜਾ ਮਨ ਅ ਆਪਨਾ ਫਰੈਸ਼ ਕਰਲੋ ਤੁਸੀ ਸ਼ਾਂਤ ਕਿਸਾਂ ਓਈਓ ਹੋ ਜਾਂਦਾ ਨਾ ਬੱਚੇ ਥੋੜੇ ਫਰੈਸ਼ ਹੋ ਜਾਂਦੇ ਦੇਖ ਨੇ
ਬਟ ਨਾ, ਮੇਰੇ ਬ ਏਸ ਤਰਾਂ ਨੀ ਐ, ਤੁਸੀ ਪੰਦਰਾਂ ਮਿੰਨਟ ਦੇ ਈ ਨੀ ਸਕਦੇ, ਓਨਾਂ ਨੂੰ ਪੂਰੇ ਏਕ ਘੰ ਘੰਟਾ, ‌ ਡੇਢ-ਘੰਟਾ‌ ਡੇਢ-ਘੰਟੇ ਬਾਦ ਵੀ ਓ ਫੋਨ ਨੀ ਚੱਕਦੇ। ਫਿਰ ਓਈ ਰੋਲਾ ਪਿੱਟਨਾ ਏਸ ਤੋ ਅੱਛਾ ਦੇਓ ਨਾ। ਰੋਂਗੇ ਦਸ ਮਿੰਟ, ਪੰਦਰਾਂ ਮਿੰਟ ਰੋਲੋ।
ਨਈ ਮੇਰਾ ਕਿਸਤਾ ਮੈਂ ਟਾਈਮ ਆਲਾ ਟਾਈਮਰ ਲਗਾ ਦੇਨੀ ਆ ਯੇ ਟਾਈਮਰ ਦੇ ਵਿੱਚ ਤੈਨੂੰ ਦੇਖਨੈ, ਉਸ ਤੋ ਉੱਤੇ ਮੈਂ ਤੈਨੂੰ ਦੇਨ ਵਾਲੇ ਨੀ ਆ ਫੋਨ। ਉਸਦਾ ਹੋਮਬਕ ਦਾ ਵੀ ਇਸਤਰਾਂ ਈਏ, ਉਸਦਾ ਹੋਮਬਕ ਦਾ ਵੀ ਇਸਤਾ ਈ ਏ ਉਸਨੂੰ ਹੋਮਵਕ ਟਾਈਮਿੰਗ ਲਗਾ ਦੋ, ਟਾਈਮਿੰਗ ਲਾਕੇ ਦੇਦੋ
ਕੁੜੀ ਬਟ ਮੇਰੇ ਦੋ ਐਨਾ ਇੱਕ ਨੂੰ ਦੋ ਇੱਕ ਨਾ ਏਕ ਨੂੰ ਨਾ ਦੋ ਫੇਰ ਓ ਗੁੱਸਾ ਹੋ ਜਾਂਦੇ ਫੇਰ ਏਸ ਤੋ ਅੱਛਾ ਦੋਨੋਂ ਨੂੰ ਨਾ ਦੋ।
ਨਈ ਓ ਤੋ ਸਈ ਗੱਲ ਐ, ਦੋ ਦਾ
ਏਸ ਕਰਕੇ ਮੈਂ ਦੇਂਦੀ ਨੀ ਦੋਨਾਂ ਨੂੰ ਨਈ ਦੇੰਦੀ।
ਨਈ ਸਈ ਗੱਲ ਐ, ਨਈ ਅੱਜ-ਕੱਲ ਤਾ ਮੋਬਾਇਲ ਖੋਲੋ ਨਾ ਕੁਛ ਹੈ ਗੁਜ਼ਾਰਾ ਵੀ ਨੀ ਐ, ਓਰ ਬੋਲਦੇ ਨਾ ਉਸਨੂੰ
ਓਨੂੰ ਛੱਡ ਵੀ ਨੀ ਸਕਦੇ, ਓਰ ਬੱਚੇਆਂ ਨੂੰ ਦੇ ਵੀ ਨੀ ਸਕਦੇ।
ਓਈ ਨੁਕਸਾਨ ਬੀ ਐ ਓਰ ਫਾਇਦੇ ਵੀ ਦੋਨੋਂ ਵੀ ਹੈਗੇ ਓਦੇ। ਮੋਬਾਈਲ ਦੇ
ਹੂੰ।
ਕੀ ਕਰ ਰੇ ਕੀ ਪਤਾ ਐ ਕੋਨ, ਹਾਂਜੀ ਚਾ ਪਾਨੀ ਹੋਗੇਆ ਸ਼ਾਮ ਦਾ
ਮੋਸਮ ਕਿੰਨਾ ਅੱਛਾ ਅਂਦਾ ਹੋਗੇਆ। ਠੰਡਾ ਮੋਸਮ ਹੋਗੇਆ, ਹਾਂ।
ਜੀ ਓਈ, ਹੁਨੇ ਕੀ ਰੋਟੀ ਦੀ ਤੇਆਰੀ ਚੱਲਰੀ ਐ।
ਯੇ ਕਿ ਰੋਟੀ ਦੀ ਤੇਆਰੀ ਚਾਲ ਹੋਗੀ।
ਬਾੱਸ ਓਈ ਕਾੰਮ ਹੈਗਾ।
ਸਵੇਰੇ ਨਾਸ਼ਤਾ, ਦੁਪੈਰ ਦੀ ਰੋਟੀ, ਸ਼ਾਮ ਦਾ ਚਾ ਪਾਣੀ, ਫੇਰ ਰਾਤੀ ਰੋਟੀ।
ਹਾਂ, ਹੁਨ ਤਾ ਕੱਲ ਸੁਬੇ ਸਕੂਲ ਦੀ ਜਾਨੀ ਦੀ ਵੀ ਤੇਆਰੀ ਕਰਨੀ ਐ, ਬੱਚੇਆਂ ਦੀ
ਓਈ ਹੁਨ ਬੇ ਓਈ-ਓਈ। ਚਲੋ ਠੀਕ ਏ ਫੇਰ ਕਰ ਲੋ ਤੁਸੀ ਤੇਆਰੀਆਂ, ਹਾਂਜੀ ਠੀਕ ਏ। ਓਕੇ ਸਸ਼੍ਰੀ ਕਾਲ ਜੀ।